ਹੈਲੋ ਸਸ਼ ਸ੍ਰੀ ਕਾਲ ਭੈਣੇ ਕਿੱਦਾਂ ਕੀ ਹਾਂਜੀ।
ਬਸ ਠੀਕ ਆ ਤੂੰ ਦੱਸ ਠੀਕ ਏ?
ਹਾਂ ਵਧੀਆ-ਵਧੀਆ ਐਨ ਵਧੀਆ। ਮੈਂ ਤਾਂ ਬੜੀਆ ਹਾਂ ਘਰ ਵੀ ਸਾਰੇ ਠੀਕ ਨੇ ਸਭ ਵਧੀਆ ਨੇ। ਆਪਣੇ ਕੰਮ-ਕਾਰ ਚ ਲੱਗੇ ਨੇ ਸਾਰੇ। ਹਾਂ ਭੂਆ ਹੋਰੀ ਆਏ ਹੋਏ ਨੇ ਤੈਨੂੰ ਪਤਾ ਈ ਐ ਛੁੱਟੀਆਂ ਚ।
ਹਾਂ ਯਾਰ ਸਾਡੇ ਘਰੇ ਵੀ ਆਏ ਹੋਏ ਨੇ।
ਹੋਰ ਇੰਨੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਵੇਖ ਲਾ ਹਨਾ। ਜਦੋਂ ਮੇਰੀ ਭੂਆ ਜਾਂਦੀ ਹੈ ਨਾ ਸਾਡਾ ਬਿਲਕੁਲ ਵੀ ਮਨ ਨੀ ਲੱਗਦਾ ਆਪਣੇ ਭੂਆ ਬਿਨਾਂ। ਭੂਆ ਦੇ ਬੱਚੇ ਕਿੰਨੇ ਕ ਹੁਣ ਤੇ ਘਰ ਚ ਇੰਨੀ ਰੌਣਕ ਹੋਈ ਹੈ।
ਭੂਆ ਦੇ ਬੱਚੇ ਆਉਂਦੇ ਨੇ ਆਪਾਂ ਖੇਡਦੇ ਨੇ ਪੂਰੀ ਰੌਣਕ ਲੱਗ। ਲਗਦੀਆਂ ਨੇ ਜਦੋਂ ਉਹ ਚਲੇ ਜਾਂਦੇ ਨੇ ਫੇਰ ਸਾਡਾ ਮਨ ਵੀ ਨਹੀਂ ਲੱਗਦਾ।
ਹਾਂ ਉਹੀ ਤੇ ਨਾ ਯਾਰ ਇੰਨਾ ਮੇਰਾ ਤਾਂ। ਇਹਨਾ ਜੀਅ ਕਦੇ ਕਿੱਥੇ ਘੁੰਮਣ ਜਾਈਏ ਹੁਣ ਅਸੀਂ। ਕੱਲ ਅਸੀਂ ਨਾ ਮਾਰ ਕੰਢੇ ਗਏ ਹੋਏ ਸੀ ਸ਼ਾਹਬਾਦ ਤੇ। ਉੱਥੇ ਸਾਰੇ ਘੁੰਮ ਕੇ ਆਏ ਇੰਨੇ ਝੂਟੇ ਲਿੱਤੇ ਅਸੀਂ ਉੱਥੇ ਜਾ ਕੇ। ਤੇ ਫੇਰ। ਹਾਂ ਫੇਰ ਅਸੀਂ ਉੱਥੇ ਟਿੱਕੀਆਂ ਖਾਈਆਂ ਪ੍ਰਸ਼ਾਦ ਲੈ ਕੇ ਆਏ ਘਰੇ। ਤੇ ਮੈ ਝੂਟੇ ਲਿਤੇ, ਵੀਡੀਓ ਬਣਾਈ, ਫੋਟੋਆਂ ਖਿੱਚੀਆਂ ਆਪਾਂ ਉੱਥੇ, ਮੈਨੂੰ ਤਾਂ ਇੰਨਾ ਮੇਰਾ ਇੰਨਾ ਮਨ ਖੁਸ਼ ਹੋਇਆ ਮੈਂ ਕਿਹਾਿਆ ਵੇਖ ਲਾ ਯਾਰ
ਹਾਂ ਯਾਰ ਆਪਾਂ
ਆਹ ਹਾਂ ਅੱਛਾ ਤੁਸੀਂ ਕਿੱਥੇ ਗਏ ਸੀ?
ਆਪਾਂ ਉ ਬਾਹਰ ਗਏ ਸੀ ਬੱਚੇ ਕਹਿੰਦੇ ਸੀ। ਅਸੀਂ ਘੁੰਮਣ ਜਾਣਾ ਹੈ ਫੇਰ ਅਸੀਂ ਉਹਨਾਂ ਨੂੰ ਉੱਥੇ ਲੈ ਕੇ ਗਏ ਸੀ। ਫੇਰ ਆਪਾਂ ਖਾ- ਪੀ ਕੇ ਉਧਰੋਂ ਬੱਚੇ ਜਿਹੜਾ- ਜਿਹੜਾ ਕਹਿੰਦੇ ਸੀ ਉਹ ਉਹਨਾਂ ਨੂੰ ਖਵਾਇਆ, ਝੂਟੇ ਦਵਾਏ। ਫੇਰ ਆਏ ਆਪਾਂ।
ਹਾਂ ਅਸੀਂ ਤਾਂ ਪੰਜੋਖਰ ਸਾਹਿਬ ਵੀ ਜਾ ਕੇ ਆਏ ਸੀ। ਹਾਂ ਸਹੀ ਗੱਲ ਆ ਤੇ ਆਹੀ ਉਮਰ ਐ ਮੌਜ ਮਸਤੀਆਂ ਕਰਨ। ਵੀ ਆਪਣੇ ਨਾਨਕੇ ਆਉਣ ਦੀ।
ਹੁਣੇ ਨਾ ਜੇ ਆਪਾਂ ਮੌਜ ਮਸਤੀਆਂ ਕੀਤੀਆਂ ਫੇਰ ਕਦੋਂ ਕਰਨੀ ਆ।
ਹਾਂ ਹੁਣ ਆਹ ਵੇਖ ਲਾ ਵੀ ਆਹੀ ਉਮਰ ਹੈ ਜਿੱਥੇ ਆਪਾਂ ਆਪਣੇ ਕੰਮ ਕਾਰਾਂ ਚ ਲੱਗੇ। ਕਿਸੇ ਨੂੰ ਨੀ ਯਾਦ ਰਹਿੰਦਾ ਮਾਮੇ, ਮਾਸੀ ਦੇ ਜਵਾਕ ਇਹ ਤਾਂ ਆਹੀ ਟੈਮ ਆ ਸਾਡੇ। ਕੋਲ ਵੀ ਆਪਾਂ ਹਜੇ ਪੜ- ਲਿਖ ਰਹੇ ਨੇ, ਕੋਲਜਾਂ, ਸਕੂਲਾਂ 'ਚ ਜਾ ਰਹੇ ਨੇ। ਤੇ ਆਪਾਂ ਆਪਣੇ ਨਾਨਕੇ, ਦਾਦਕੇ ਭੂਆ ਘਰੇ ਆ ਜਾਂਦੇ ਨੇ ਫੇਰ ਤਾਂ ਕਿਸਨੇ ਆਉਣਾ ਕਿਹਦੇ ਕੋਲ ਟੈਮ ਹੁੰਦਾ ਆਹੀ ਪਲ ਨੇ ਜਿੰਦਗੀ ਦੇ।
ਹੁਣ ਜੇ ਵੱਡੇ ਹੁਣ ਛੋਟੇ ਹੋ ਕੇ ਹੀ ਜਾ ਪਾਉਦੇ ਨੇ ਵੱਡੇ ਹੋ ਗਏ ਤਾਂ। ਕਹਿਣਾ ਹੁਣ ਤਾਂ ਤੁਸੀਂ ਵੱਡੇ ਹੋ ਗਏ ਹੋ ਹੁਣ ਨਹੀਂ ਜਾਣਾ।
ਹਾਂ ਉਹੀ ਤੇ ਨਾ। ਬੜਾ ਮੇਰਾ ਤਾਂ ਮਨ ਜਾਂ ਖੁਸ਼ ਹੋ ਜਾਂਦਾ ਹੈ ਬਿਨਾਂ ਜਦ।
ਸਹੀ ਗੱਲ ਏ, ਮੈਂ ਤਾਂ ਆਪ ਖੁਸ਼ ਹੋ ਜਾਂਦੀ ਹੈ ਜਦ ਮੇਰੀ ਭੂਆ ਹੋਰ। ਆਂਦੀਆਂ ਨੇ ਰੌਣਕਾਂ ਲੱਗਦੀਆਂ ਨੇ।
ਹਾਂ ਤੇ ਭੇਜਣ ਨੂੰ ਜਮਾ ਦਿਲ ਨ ਕਰਦਾ ਪਰ ਕੀ ਕਰੀਏ ਸਾਨੂੰ ਆਪਣੇ ਘਰ। ਜਾਣਾ ਹੀ ਹੁੰਦਾ ਹੁਣ ਅਸੀਂ ਪੰਜੋਰਾ ਸਾਹਿਬ ਗਏ ਸੀ ਤੇ। ਹੁਣ ਅਸੀਂ ਤਿਆਰੀਆਂ ਕਰ ਰਹੇ ਹਾਂ ਪੌਂਟਾ ਸਾਹਿਬ ਜਾਣ ਦੀ ਜੇ ਤੁਸੀਂ ਵੀ ਚੱਲਣਾ ਹੋਇਆ ਤੇ ਦੱਸ। ਤੇ ਉਹ ਹੈ ਤੂੰ ਆਪਣੇ ਕੱਪੜੇ ਕੁਪੜੇ ਲੈ ਲਈ, ਮੈਂ ਤਾਂ ਤਾਂ ਹੀ ਸੋਚਦੀ ਸੀ ਵੀ। ਤੈਨੂੰ ਦੱਸ ਦੇਵਾਂ, ਫੇਰ ਤੂੰ ਕਹੇਗੀ ਵੀ ਮੈਨੂੰ ਦੱਸਿਆ ਨੇ।
ਅੱਛਾ ਕੋਈ ਨਾ, ਮੈਂ ਕੋਈ ਨਾ ਮੈਂ ਪੁੱਛਾਂਗੀ ਮੰਮੀ ਹੋਰਾਂ ਨੂੰ ਉਹਨਾਂ ਨੇ ਵੈਸੇ ਤਾਂ ਤੇਰਾ ਨ। ਸੁਣ ਕੇ ਹਾਂ ਹੀ ਕਰ ਦੇਣੀ ਆ ਕਿਉਂਕਿ ਆਪਾਂ ਤਾਂ। ਪੱਕੀਆਂ ਸਹੇਲੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਤਾਂ।
ਹਾਂ ਮੈਂ ਸੋਚਿਆ ਮੈਂ ਕਿਹਾ ਚੱਲ ਤੈਨੂੰ ਵੀ ਲੈ ਕੇ ਜਾਵਾਂ, ਅ ਸਾਰੇ ਘਰ ਤੇ ਹੀ ਜਾ ਰਹੇ ਨੇ। ਸਾਡੇ ਵੀ।
ਆਪਾਂ ਵੀ ਪਹਿਲੇ ਪੰਜੋਖਰਾ ਸਾਹਿਬ ਗਏ ਸੀ ਨਾ। ਮੈਂ ਆਪਣੇ ਚਾਚੀ ਹੋਰਾਂ ਦੇ ਨਾਲ ਗਈ ਸੀ।
ਅੱਛਾ ਅੱਛਾ।
ਫਿਰ ਉਸ ਤੋਂ ਬਾਅਦ ਆਪਾਂ ਲੋੋਹਗੜ ਸਾਹਿਬ ਗਏ ਸੀ ਉੱਥੇ ਵੀ ਆਪਾਂ ਨੇ ਪੂਰੇ ਮਜ਼ੇ ਕੀਤੇ। ਤੇ ਮੈਂ ਆਪਣੇ ਚਾਚੀ ਹੋਰਾਂ ਦੇ ਨਾਲ ਗਈ ਸੀ। ਆਪਾਂ ਸਾਰੇ ਇਕੱਠੇ ਹੋ ਕੇ ਜਾਂਦੇ ਆ ਨੇ।
ਅੱਛਾ, ਕਿਵੇਂ ਗਏ ਸੀ, ਤੁਸੀਂ? ਗੱਡੀ 'ਚ ਗਏ ਸੀ।
ਹਾਂ-ਹਾਂ। ਗੱਡੀ ਵਿੱਚ ਗਏ
ਅੱਛਾ-ਅੱਛਾ, ਕੌਣ-ਕੌਣ ਗਏ ਸੀ?
ਮੈਂ ਸੀ, ਮੇਰੀ ਭੈਣ ਸੀ, ਚਾਚੀ ਸੀ, ਮੇਰਾ ਭਰਾ ਨਾਲੇ ਮੇਰਾ ਪਾਪਾ ਸੀ।
ਅੱਛਾ। ਠੀਕ ਹੈ, ਵਧੀਆ ਕੀਤਾ ਤੁਸੀਂ ਫਿਰ ਤਾਂ
ਹਾਂ ਯਾਰ, ਮੈਂ ਕਿਹਾ ਜੀ ਜੀ ਜਹਾ ਲੱਗ ਜਾਂਦਾ, ਨਾਲੇ ਛੁੱਟੀਆਂ ਪਈ ਹੋਈਆਂ ਨੇ ਹੁਣੇ ਘੁੰਮਣ ਜਾਣ ਦਾ ਹੋਏ, ਫਿਰ ਤਾਂ ਸਕੂਲ ਖੁੱਲ ਜਾਣੇ ਨੇ ਫਿਰ ਕਿਤੇ ਕਿਸੇ ਨੇ ਜਾਣਾ? ਆਪਣੇ ਕੰਮਾਂ ਕਾਰਾਂ ਚ ਵੀ ਵਿਅਸਤ ਰਹਿੰਦੇ ਨੇ।
ਹਾਂ। ਤੇ ਯਾਤਰਾ ਕਰਨੀ ਵੀ ਜ਼ਰੂਰੀ ਐ ਯਾਰ। ਯਾਤਰਾ ਕਰਨਗੇ, ਵਧੀਆ ਰਹਿਣਗੇ ਆਪਾਂ ਯਾਤਰਾ
ਗੁਰੂ ਘਰ ਜਾਵਾਂਗੇ। ਸਾਨੂੰ ਉੱਥੋਂ ਕੋਈ ਸਿੱਖ ਮਿਲੁਗੀ
ਹਾਂ-ਹਾਂ, ਬਿਲਕੁਲ ਸਹੀ ਗੱਲ ਆ ਤੇਰੀ ਇਹ ਗੱਲਾਂ ਤੇ ਬਹੁਤ ਜ਼ਰੂਰੀਆਂ ਨੇ। ਯਾਤਰਾ ਵੀ ਹਰ ਜ਼ਰੂਰੀ ਐ, ਦੇਖ ਯਾਤਰਾ ਵੀ ਨਾ ਸਾਡੀ ਜ਼ਿੰਦਗੀ ਦੇ ਹਿੱਸੇ ਨੇ ਜੇ ਆਪ ਤੀਰਥਾਂ ਤੇ ਜਾਈਏ। ਉੱਥੋਂ ਪਤਾ ਕਿ ਇੱਕ ਮਨ ਨੂੰ ਨਾ ਸ਼ਾਂਤੀ ਸਕੂਨ ਮਿਲ ਜਾਂਦਾ ਐ, ਉੱਥੇ ਜਾ ਕੇ ਆਪ ਆਪਣੀ ਜ਼ਿੰਦਗੀ ਦੇ ਸਾਰੇ ਦੁੱਖ ਦਰਦ ਭੁੱਲ ਜਾਂਦੇ ਨੇ। ਆਹੀ ਸਭ ਕੁੱਛ ਹੁੰਦਾ ਹੋਰ ਕਿਸ ਵਾਸਤੇ ਹੁਣ
ਸਹੀ ਗੱਲ ਹੈ, ਹਾਂ। ਨਾਲੇ ਸਾਨੂੰ ਸਿੱਖ ਮਿਲਦੀ ਹੈ ਕਿ ਅ ਸਾਨੂੰ ਸਾਡੇ ਧਰਮ ਦੇ ਬਾਰੇ ਸਾਡੇ ਗੁਰੂਆਂ ਦੇ ਬਾਰੇ ਪਤਾ ਲੱਗਦਾ ਏ। ਕਿ ਕੀ ਹੋਇਆ ਸੀ?, ਕੀ ਨੀ।
ਉਹ ਤੇ ਦੇਖ ਸਾਨੂੰ ਉਵੇਂ ਵੀ ਪਤਾ ਹੁੰਦਾ ਹੀ ਐ, ਪਰ ਫੇਰ ਬਿਨਾਂ ਸਾਨੂੰ ਜਾਣਾ ਚਾਹੀਦਾ ਐ, ਹੁਣ ਛੁੱਟੀਆਂ ਨੇ ਕੀ ਕਰਨਾ ਆਂ ਘਰੇ ਵੀ ਆਪਣਾ ਆਰਾਮ ਨਾਲ ਜਾ ਕੇ ਆਈਏ, ਮੌਜ ਮਸਤੀਆਂ ਕਰਕੇ ਕਿ ਆਏ ਆਹੀ ਚੀਜ਼ਾਂ ਵਾਸਤੇ ਤਾਂ ਹੈਗਾਏ। ਸਾਰਾ ਕੁਛ ਕਿਹੜਾ ਅਸੀਂ ਕਿੱਥੇ ਲੈ ਕੇ ਜਾਣਾ ਐ, ਤੇ ਪੈਸੇ ਤਾਂ ਨਹੀਂ ਜਾਣੇ ਚੀਜ਼ ਐ, ਹਾਂ। ਇਹ ਤਾਂ ਗੱਲ ਹੈ, ਬਿਲਕੁਲ ਸਹੀ ਗੱਲ ਆ ਤੇਰੀ। ਮੈਂ ਤਾਂ ਆਪ ਫਿਰ ਨਾ ਤੂੰ ਘਰੇ ਪੁੱਛੀ ਜ਼ਰੂਰ ਕਿ ਬ ਹਾਂ ਕਿਵੇਂ ਕਰਨੀ ਆ?
ਪੁੱਛਾਂਗੀ ਜ਼ਰੂਰ
ਹਾਂ। ਚੱਲਾਂਗੇ ਤੇ ਨਾ ਸੂਟ ਹੀ ਲੈਦੀ ਪਤਾ ਕੀ ਉੱਥੇ ਸੂਟ ਸੂਟੀ ਪਾ ਕੇ ਜਾਵਾਂਗੇ, ਸਾਰੇ ਸਾਈ ਤੇ ਹ ਹਾਂ, ਤੇ ਕੇਸ਼ੀ ਇਸ਼ਨਾਨ ਕਰਕੇ ਨਾ ਸੂਟ ਸਾਟ ਪਾ ਕੇ ਫੇਰ ਚੱਲਾਂਗੇ ਆਪਾਂ। ਮੌਜ ਮਸਤੀ ਤੇ ਉੱਥੇ ਤਾਂ ਪਹਾੜ ਨਹੀਂ ਨ ਜਿਆਦਾ, ਗਰਮੀ ਵੀ ਨਹੀਂ ਉਥੇ ਤਾਂ ਮੌਸਮ ਵੀ ਵਧੀਆ ਐ। ਤੇ ਆਪਾਂ ਜਾ ਆਵਾਂਗੇ, ਫੇਰ ਤਾਂ ਕਿੱਥੇ ਯਾਦ ਨਿਕਲਣਾ ਫਿਰ ਤੇ ਫੇਰ ਤੇ ਆਪਣੀ ਪੜ੍ਹਾਈ ਵੱਲ ਵੀ ਧਿਆਨ ਦੇਣ ਐ, ਪੜ੍ਹਾਈ ਵੀ ਜ਼ਰੂਰੀ ਐ, ਤੈਨੂੰ ਪਤਾ ਹੀ ਐ। ਪੜ੍ਹਾਈ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਐ, ਪੜ੍ਹਾਈ ਬਿਨਾਂ ਵੀ ਕੁੱਛ
ਸਹੀ ਗੱਲ ਐ, ਪੜ੍ਹਾਈ ਵੀ ਨਾ ਤਾਂ ਕੁੱਛ ਵੀ ਨਹੀਂ ਹੈਗਾ ਸਾਡੀ ਜ਼ਿੰਦਗੀ ਵਿੱਚ ਹਰ ਕਿਤੇ ਵੀ ਜਾਈਏ, ਉਹ ਪਹਿਲਾਂ ਸਾਡੇ ਪੜ੍ਹਾਈ ਬਾਰੇ ਪੁੱਛਦੇ ਨੇ।
ਹਾਂ। ਪਤਾ ਕਿ ਅਤੇ ਨਾ, ਨਾਲੇ ਨਾ ਪਤਾ ਕਿ ਹੁਣ ਨਾ ਸਾਡੇ ਇੱਥੇ ਸੈਂਟਰ ਖੁੱਲ੍ਹਣਾ ਐ ਨਾ ਸਿਲਾਈ ਦਾ ਫਿਰ ਮੈਂ ਉੱਥੇ ਵੀ ਸ ਇੱਕ ਮਹੀਨਾ ਸਿਲਾਈ ਸੈਂਟਰ 'ਤੇ ਵੀ ਜਾਇਆ। ਕਰਾਂਗੀ। ਸਵੇਰੇ ਕੋਲਜ ਜਾਵਾਂਗੀ ਅਤੇ ਸ਼ਾਮੀ ਮੈਂ ਸਿਲਾਈ ਸੈਂਟਰ ਵੀ ਜਾਇਆ ਕਰਾਂਗੀ, ਯਾਰ ਘਰੇ ਬੈਠੇ ਵੀ ਕੀ ਕਰਨਾ? ਇੰਨੀਆਂ ਮਹਿੰਗੀਆਂ ਉਹ ਹੋ ਗਈਆਂ ਨੇ ਸਿਲਾਈਆਂ ਤੇ ਆਪਣੇ ਘਰ ਵਾਸਤੇ ਆਪਣੇ ਮਾਂ ਮਾਂ, ਬੀਜੀ ਦੇ ਤੇ ਮਾਤਾ ਦੇ ਇਹਨਾਂ ਦੇ ਚਾਚੀ- ਤਾਈਆਂ ਦੇ ਤਾਂ ਸੂਟ ਬੰਦਾ ਕੱਢ ਦਿੰਦਾ ਐ ਫਿਰ। ਆਪਣੇ ਘਰ ਘਰਦਿਆਂ ਦੀ ਇੰਨਾ ਸੁੱਖ ਵੀ ਕਰ ਸਕੇ ਕਿ ਆਪਾਂ ਆਪਣੇ ਘਰਦਿਆਂ ਵਾਸਤੇ ਉਹੀ ਬਹੁਤ
ਤਾਂ ਇਹ ਗੱਲ ਯਾਰ ਨਾਲ ਸਾਨੂੰ ਕੁੱਛ ਸਿੱਖ ਸਿੱਖਣ ਆਊ ਸਿੱਖਣਾ ਆਊਗਾ ਨਾਲੇ ਤੋਂ ਬਹੁਤ ਅੱਛਾ ਕੰਮ ਕਰਦੀ ਪਈ ਹੈ ਨਾਲੇ ਸਾਡੇ ਪੈਸੇ ਹੀ ਬਚਾਂਗੇ ਆਪਾਂ ਕਿਸੇ ਹੋਰ ਕੋਲੋਂ ਸਵਾਉਂਦੇ ਹਾਂ ਉੱਥੇ ਕਿੰਨੇ ਕਿੰਨੇ ਪੈਸੇ ਲੱਗਦੇ ਨੇ
ਹਾਂ ਉਹੀ ਤੇ ਨਾ ਤਾਂ ਹੀ ਤੇ ਮੈਂ ਕਿਹਾ ਚੱਲ ਮੈਂ ਐਵੇਂ ਕਰਦੀ ਹ ਵੀ ਆਪਣਾ ਹੁਣ ਸਿੱਖ ਲੈਂਦੀ ਆ ਸੂਟ ਸਿਊਣਾ ਤੇ ਫੇਰ। ਸਾਡੇ ਹੀ ਕੰਮ ਆਊਗਾ ਮੈਂ ਮੈਨੂੰ ਤਾਂ ਬੜਾ ਚਾ ਏ, ਇਹਨਾਂ ਚੀਜ਼ਾਂ ਦਾ ਐਵੇਂ ਸੂਟ ਵਗੈਰਾ ਸਿੱਖ। ਸਿੱਖਣ ਦਾ ਫੇਰ ਮੈਂ ਕਿਹਾ ਚੱਲ ਸਿੱਖ ਲਾਂਗੀ। ਇਹ ਵੀ ਕੋਈ ਉਹ ਨੀ ਹੈਗਾ। ਆਪਣਾ ਇੱਕ ਮਹੀਨਾ ਬਸ। ਹੁਣ ਪਹਿਲਾਂ ਆਪਾਂ ਪੋਂਟਾ ਸਾਹਿਬ ਜਾਊਗੇ। ਫਿਰ ਉਹਦੇ ਤੋਂ ਬਾਅਦ ਆ ਕੇ ਮੈਂ। ਆਪਣੇ ਸੂਟ ਸਿਉਣੇ ਸਿੱਖ ਲਾਂਗੀ। ਤੂੰ ਵੀ ਆ ਜਿਆ ਕਰੀ ਤੂੰ ਵੀ ਸਿੱਖ ਲਈ ਇੱਥੋਂ ਹੀ ਬਹੁਤ ਵਧੀਆ ਹੈ। ਮੈਂ ਦੇਖ ਇਹਦੇ ਚ ਆਪਣਾ ਹੀ ਫਾਇਦਾ ਹੈ।
ਸਹੀ ਗੱਲ ਏ ਯਾਰ ਆਪਣੇ ਹੀ ਤਾਂ ਫ਼ਾਇਦਾ ਨਾ ਆਪਾਂ ਨੂੰ ਕਿੱਥੇ ਪੈਸੇ ਦੇਣੇ। ਪਉਗੇ ਹੋਰ ਆਪਣਾ ਆਪਣੇ ਕੋਲ ਹੀ ਆਉਗੇ ਕੋਈ। ਜੇ ਅੱਗੋ ਗੁਵਾਂਢ ਵਿੱਚ, ਕਿਸੇ ਨੂੰ ਸੂਟ ਸਮਵਾਉਣਾ ਹੋਇਆ।
ਤੇ ਆਪਣਾ ਨਵਾਂ ਕੰਮ ਆਪਾਂ ਸਿੱਖ ਲਵਾਂਗੇ, ਹੁਨਰ ਆਏਗਾ ਇਹ ਸਾਡੇ ਵਿੱਚ। ਸਾਡੀ ਜ਼ਿੰਦਗੀ ਚ ਵਧੀਆ ਕੰਮ ਆਊਗਾ ਤੇ ਆਪਾਂ। ਕਰ ਸਕਣਗੇ ਹੈਨਾ ਤੇ ਇਹੀ ਚੀਜ਼ਾਂ ਨੇ। ਸਿੱਖਣ ਵਾਲੀਆਂ ਫਿਰ ਤੇ ਕਿੰਨੇ ਸਿਖਾਣਾ ਹੈ।
ਨਾਲੇ ਹੁਣੇ ਤਾਂ ਸਿੱਖਣਾ ਏ ਫਿਰ ਬਾਅਦ ਚੋਂ ਕਿਹਨੇ ਸਿਖਾਉਣਾ।
ਹਾਂ ਉਹੀ ਤੇ ਨਾ ਹੁਣ ਜੇ ਸਾਨੂੰ ਕਿਸੇ ਚੀਜ਼ ਦਾ ਫਾਇਦਾ ਮਿਲ ਰਿਹਾ ਤੇ। ਆਪਣਾ ਨੂੰ ਆਪਾਂ ਨੂੰ ਸਿੱਖਣਾ ਵੀ ਚਾਹੀਦਾ ਹੈ ਜ਼ਰੂਰ ਹੈਨਾ, ਮੈਂ ਤਾਂ ਇਹੀ ਕਹਿੰਦੀ ਆ ਵੀ ਨਾ ਤੂੰ ਵੀ ਸਿੱਖ। ਨਹੀਂ ਤੇ ਹਜੇ।
ਮੈਨੂੰ ਤਾਂ ਬਹੁਤ ਅੱਛਾ ਲੱਗਦਾ ਸੂਟ ਸਿਉਣਾ।
ਹਾਂ ਬਹੁਤ, ਬਹੁਤ ਆਸਾਨ ਵੀ ਨੇ ਕੁਛ ਨੀ ਹੁੰਦਾ ਇੱਕ ਵਾਰੀ ਤੈਨੂੰ ਸੂ ਕੱਟਣਾ ਆ ਗਿਆ ਨਾ ਤੇ ਸਿਲਾਈ ਤਾਂ ਬੰਦਾ ਕਰ ਲੈਂਦਾ, ਸਿਲਾਈ ਤਾਂ ਨਾ ਬੰਦੇ ਦੇ ਹੱਥ ਦੀ ਗੱਲ ਐ ਵੀ ਜਿੰਨੇ ਦਿਨ ਤੂੰ ਸਿਲਾਈ ਕਰਨਾ ਸ਼ੁਰੂ ਕਰੇਗੀ ਸ਼ੁਰੂ ਸ਼ੁਰੂ ਚ ਤੇ ਕਿਸੇ ਕੋਲ ਨ ਇਕਦਮ ਸਿੱਖਿਆ ਜਾਂਦਾ ਹੌਲੇ, ਹੌਲੈ ਕਰਕੇ ਤੈਨੂੰ ਅਪ
ਪਹਿ ਪਹਿਲੀ ਵਾਰੀ ਚ ਤਾਂ ਜਵੇ ਪਰਫੈਕਟ ਵੀ ਨੀਂ ਹੁੰਦਾ ਥੋੜਾ-ਥੋੜਾ ਟਾਈਮ ਲੱਗਦਾ ਈ ਏ।
ਹਾਂ, ਹਾਂ ਬਸ ਫੇਰ ਆਪਣਾ ਤੂੰ ਵੀ ਸਿੱਖ ਲਈ, ਮੈਂ ਵੀ ਸਿੱਖ ਲਾਂਗੀ ਦੋਵੇਂ ਭੈਣਾਂ ਸਿੱਖ ਲਾਂਗੀ। ਤੇ ਨਾ ਹਜੇ ਤਾਂ ਦੇਖ ਆਪਾਂ ਉੱਥੇ ਜਾਣਾ ਪੋਂਟਾਸ ਸਾਹਿਬ ਤੇ ਫੇਰ ਤੂੰ ਚਾਚੀ ਹੋਰਾਂ ਨੂੰ ਪੁੱਛ ਲੀ ਵੀ ਚਾਚੀ ਹੋਰੀ ਕੀ ਕਹਿਣ ਗੇ ਤੇ ਵੈਸੇ ਤਾਂ ਉਹਨਾ ਨੇ ਭੇਜੀ ਦੇਣਾ ਐ, ਉਵੇਂ ਤਾਂ ਉਹ ਕਦੇ ਮਨਾ ਈ ਨ੍ਹੀਂ ਕਰਦੇ। ਤੇ ਸਾਰਾ ਪਰਿਵਾਰ ਜਾ ਰਿਹਾ, ਉਹਨਾਂ ਨੂੰ ਵੀ ਪਤਾ ਐ ਵੀ ਸਾਰਾ ਪਰਿਵਾਰ ਕਿਵੇਂ ਦਾ ਤੇ ਕਿਵੇਂ ਜਾਂਦੇ ਨੇ ਅਪ ਆਪਾਂ ਪਹਿਲਾਂ ਵੀ ਤਾਂ ਜਾ ਕੇ ਆਏ ਈ ਨੇ ਤੇ ਉਹਨਾਂ ਨੇ ਮਨਾ ਨੀ ਕਰਨਾ ਤੇ ਫਿਰ ਆਪਾਂ ਦੋਵੇਂ ਚੱਲਾਂਗੇ ਉੱਥੇ ਰਹਿ ਕੇ ਆਵਾਂਗੇ ਵਧੀਆ
ਹਾਂ, ਚੱਲਾਂਗੇ ਆਪਾਂ ਜ਼ਰੂਰ ਚੱਲਾਂਗੇ। ਨਾਲੇ ਆਪਣੇ ਕੱਪੜੇ ਲੈ ਲਵਾਂਗੇ ਆਪਾਂ ਸੂਟ ਸਵਾਵਾਂਗੇ ਚੰਗੇ ਵਧੀਆ ਜੇ ਆਪਾਂ ਦੋਵੇਂ ਸੇਮ ਸੂਟ ਸੁਵਾਵਾਂਗੇ।
ਹਾਂ, ਹਾਂ ਮੈਂ ਮੇਰੇ ਕੋਲ ਨਾ ਅ ਪੀਲੇ ਰੰਗ ਦਾ ਸੂਟ ਐ ਮੈਂ ਸੋਚਦੀ ਸੀ ਪੀਲੇ ਰੰਗ ਦਾ ਸੂਟ ਪਾਵਾਂ ਤੇਰੇ ਕੋਲ ਹੈਗਾ ਪੇਲੇ ਰੰਗ ਦਾ ਸੂ
ਹਾਂ ਮੇਰੇ ਕੋਲ ਵੀ ਪੀਲੇ ਰੰਗ ਦਾ ਸੂਟ ਹੈ ਤੈਨੂੰ ਯਾਦ ਐ ਆਪਾਂ ਦੋਵੇਂ ਇੱਕੇ ਸੂਟ ਲੀਆ ਸੀ।
ਹਾਂ ਹਾਂ, ਹਾਂ ਹਾਂ, ਬਸ ਫੇਰ ਠੀਕ ਆ ਤੂੰ ਵੀ ਨਾ ਉਹੀ ਸੂਟ ਪਾ ਲਈ ਤੇ ਨਾ ਆਪਾਂ ਦੋਵੇਂ ਉਹੀ ਸੂਟ ਪਾ ਕੇ ਚੱਲਾਂਗੇ। ਹੁਣ ਯਾਰ ਪਤਾ ਕੀ ਹੁਣ ਝੂਟ ਸਵਾਉਣ ਦਾ ਤੇ ਟਾਈਮ ਹੈਗਾ ਨੀ ਕੀ ਪਤਾ ਆਪਾਂ ਕਦੋਂ ਚਲੇ ਜਾਣ ਤੇ ਫੇਰ ਤੂੰ ਵੀ ਪੀਲੇ ਰੰਗ ਦਾ ਈ ਸੂਟ ਪਾ ਲਈ ਮੈਂ ਵੀ ਪੀਲੇ ਦਾ ਪਾ ਲਾਂਗੀ ਤੇ ਤੂੰ ਪੁੱਛ ਕੇ ਨਾ ਮੈਨੂੰ ਫੋਨ ਕਰਕੇ ਸ਼ਾਮੀ ਦੱਸਦੀ ਠੀਕ ਐ। ਫੇਰ ਆਪਾਂ ਪਰਸੋਂ ਚ ਆਵਾਂਗੇ ਨਾ ਫਿਰ ਤੈਨੂੰ ਮੈਂ ਫੋਨ ਕਰ ਦਾਂਗੀ ਤੂੰ ਸਵੇਰੇ ਇਥੇ ਆਜੀ ਮੇਰੇ ਨਾਲ ਤੇ ਫਿਰ ਆਪਾਂ ਚੱਲਾਂਗੇ। ਠੀਕ ਏ, ਚੰਗਾ ਫੇਰ ਸਤਿ ਸ੍ਰੀ ਅਕਾਲ।
ਕਰ ਬੁਲਾਈ ਮੇਰੇ ਵੱਲੋਂ ਸਸ ਸੀ਼ ਚੰ